ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਐ ਤੁਹਾਡਾ?
ਵਧੀਆ ਜੀ ਵਧੀਆ ਤੁਸੀਂ ਸੁਣਾਓ?
ਬਸ ਅਸੀਂ ਵੀ ਵਧੀਆ।
ਹੋਰ ਅੱਜ ਕਿਵੇਂ ਯਾਦ ਕੀਤਾ ਏ।
ਬਸ ਬੈਠੀ ਹੋਈ ਸੀ ਰਸੋਈ- ਰਸੋਈ ਦੋ ਮੀਹ ਨਿਪਟਕੇ ਆਈ ਸੀ। ਮੈਂ ਕਿਹਾ ਚੱਲ ਅੱਜ ਭੈਣ ਜੀ ਨੂੰ ਫ਼ੋਨ ਕਰਾਂ ਬੜੇ ਈ ਦਿਨ ਹੋ ਗਏ ਨੇ ਭੈਣ ਜੀ ਨਾਲ ਗੱਲ ਕੀਤੇ। ਭੈਣ ਜੀ ਨਜ਼ਰ ਵੀ ਨਹੀਂ ਆਏ ਗੁਰਦੁਆਰੇ ਇਸ ਵਾਰੀ। ਗੁਰਪ੍ਰਰਬ ਤੇ ਵੀ ਨੀ ਭੈਣ ਜੀ ਤੁਸੀਂ ਨਜ਼ਰ ਆਏ। ਤਾਂ ਮੈਨੂੰ ਥੋੜਾ ਹੋਇਆ ਮੈਂ ਕਿਹਾ ਪਤਾ ਨੀ ਕੀ ਗੱਲ ਭੈਣ ਜੀ ਕਿਧਰੇ ਬਾਹਰ ਤੇ ਨੀ ਗਏ ਦੇ, ਇਦੇ ਪ- ਪਤਾ ਕਰਾਂ ਜਰਾ।
ਅੱਛਾ ਨਹੀਂ- ਨਹੀਂ ਮੈਂ ਦੇਖੋ ਭੈਣ ਜੀ ਇੱਧਰ ਹੀ ਹਾਂ। ਉਹ ਪਤਾ ਕੀ ਏ ਨਨਾਨ ਮੇਰੀ ਆਈ ਦੀ ਏ।
ਅੱਛਾ- ਅੱਛਾ।
ਹਾਂਜੀ। ਬਸ ਓ ਸਵੇਰੇ ਟਾਈਮ ਹੀ ਲੱਗਦਾ ਰਾਤੀ ਲੇਟ ਸੌਨਦੇ ਜੇ ਬੱਚੇ ਵੀ ਆਏ ਦੇ ਉਹਨਾਂ ਦੇ। ਤੇ ਬੱਚੇ ਵੀ ਲੇਟ ਸੌਂਦੇ ਨੇ ਸਵੇਰੇ ਨੀਂਦਰ ਵੀ ਲੇਟ ਖੁੱਲਦੀ ਹੈ। ਫੇਰ ਤੁਹਾਨੂੰ ਪਤਾ ਹੀ ਇਹ ਘਰਾਂ ਦੇ ਕੰਮ ਕਿੰਨਾ ਹੋ ਜਾਂਦਾ ਸਵੇਰੇ। ਤੇ ਫੇਰ ਹਾਂਜੀ ਸਗੋਂ ਮੈਂ ਕਿਹਾ ਈ ਰਹੀ ਸੀ ਮੈਨੂੰ ਵੀ, ਮਿਲੀ ਅੱਗੇ ਭੈਣਜੀ ਗੁਰਦੁਆਰੇ ਦੀ ਜਿਹੜੀ ਸੁਖਮਨੀ ਸੁਸਾਇਟੀ ਦੀ ਹੈਗੀ ਹੈ ਉਹ ਸਗੋਂ ਕੁੱਛਦੀ ਵੀ ਸੀ। ਕਿ ਤੁਸੀਂ ਗੁਰਦੁਆਰੇ ਨਹੀਂ ਆ ਰਹੇ, ਫੇਰ ਮੈਂ ਦੱਸਿਆ ਮੈਂ- ਹਾਂ ਘਰ ਦੇਖੋ ਘਰ ਪਰਿਵਾਰ ਤੇ ਪੈਲੇ ਨੇ ਨਈ। ਜਾਵਾਂਗੀ ਮੈਂ ਕੋਈ ਨੀ ਲਗਾਣਾ ਚੱਕ- ਕਰ ਹਾਂਜੀ ਸਗੋਂ ਸਾਰੀ ਸੰਗਤ ਪੁੱਛਦੀ ਏ ਆਉਂਦੇ ਨੀ ਪਏ।
ਹਾਂਜੀ- ਹਾਂਜੀ ਭੈਣ ਜੀ ਫੇਰ ਜਿਹੜਾ- ਬੰਦਾ ਆਉਂਦਾ ਹੋਏ ਨਾ ਗੁਰਦੁਆਰੇ ਉਹ ਨਾ ਵਿਖੇ ਤੇ ਫੇਰ ਸਾਰਿਆਂ ਨੂੰ ਹੁੰਦਾ ਵੀ ਪਤਾ ਨੀ, ਕੀ ਗੱਲ ਭੈਣ ਜੀ ਨਜ਼ਰ ਨਹੀਂ ਆਉਂਦੇ ਪਏ ਗੁਰਦੁਆਰੇ।
ਹਾਂਜੀ ਏ ਤੇ ਗੱਲ ਹੈਗੀ ਹੈ। ਕੋਈ ਨੀ ਲਗਾਵਾਂਗੀ ਸੰਗਤ, ਸੰਗਤ ਕੋਲ ਜਾਵਾਂਗੀ ਆਪਣੇ।
ਹਾਂਜੀ- ਹਾਂਜੀ ਭੈਣ ਜੀ ਜ਼ਰੂਰ ਜਾਣਾ, ਹਾਂਜੀ।
ਤੇ ਹੋਰ ਮਿਲਣਾ। ਤੁਸੀਂ ਸਗੋਂ ਅਗਰ ਨਹੀਂ, ਤੁਸੀਂ ਘਰ ਆ ਜਾਣਾ ਸੀ ਮੇਰੇ।
ਬਸ ਭੈਣ ਜੀ ਘਾਰ ਆਉਣਂ ਦਾ ਕਿੰਨੂੰ ਅੱਜ ਕੱਲ- ਟਾਈਮ ਜੇ ਮੈਨੂੰ ਦੱਸਦੋ ਤੁਸੀਂ ਆਪ ਸਿਆਣੇ ਹੋ ਭੈਣ ਜੀ। ਅੱਜ ਕੱਲ ਬੱਚਿਆਂ ਦੀ ਛੁੱਟੀਆਂ ਚੱਲਦੀ ਪਿਆਂ ਨੇ, ਤੇ ਕੰਮ ਵਿੱਚ ਹੀ ਸਾਰੀ ਦਿਹਾੜੀ ਨਿਕਲ ਜਾਂਦੀ ਹੈ, ਕੀ ਕਿਸੇ ਦੇ ਘਰ ਜਾਣਾ ਏ।
ਹਾਂ। ਹਾਂ ਦੀਦੀ ਨੀ ਆਇ
ਨਹੀਂ ਹੁਣ ਦੀਦੀ ਨਾ ਘੱਟ ਹੀ ਆਉਂਦੇ ਨੇ ਕਿਉਂਕਿ ਬੱਚੇ ਵੱਡੇ ਹੋ ਗਏ ਨੇ। ਹੁਣ ਤਾਂ ਉਹਨਾਂ ਨੇ ਆਪਣੀ ਕੁੜੀ ਦੀ ਵੀ ਮੈਰਿਜ ਕਰਤੀ ਹੈ ਨਾ। ਉਹਨਾਂ ਦੀ ਵੀ ਅ ਬੇਟੀ ਦੀ ਵੀ ਬੇਟੀ ਏ, ਹਾਂਜੀ। ਹਾਂਜੀ ਬੇਟੀ ਦੀ ਹੁਣ ਪਿੱਛੇ ਜੇ ਬੇਟੀ ਹੋਈ ਏ। ਹਾਂਜੀ- ਹਾਂਜੀ ਬਸ ਪਹਿਲੇ- ਪਹਿਲੇ ਆਉਂਦੇ ਹੁੰਦੇ ਸੀ ਹੁਣ, ਹੁਣ ਨਹੀਂ ਆਉਂਦੇ ਉਹ। ਓ ਕੈੰਦੇ ਹੁਣ ਕੀ ਰੈਣਾ ਆਪਾ ਹੁਣ ਬੱਚੇ ਸਾਡੇ ਵੱਡੇ ਹੋਗੇ ਤੇ ਨੇ ਬੱਚੇਆ ਨੂੰ ਜਾਦਾ ਸ਼ੌਕ ਹੁੰਦਾ ਨਾਨਕੇ ਜਾਣ ਦਾ
ਅੱਛਾ
ਹਾਂਜੀ ਹੋਰ ਤੁਸੀ ਸਣਾਓ ਤੁਸੀਂ ਨੀ ਕਿਧਰੇ ਗਏ
ਹਾਂਜੀ ਨਾ ਮੈਂ ਤਵਾਨੂੰ ਦਸਦੀ ਪੀ ਨਾ, ਤਵਾਨੂੰ ਦੱਸੇਆ ਤੇ ਵੀ ਆਏ ਦਿਣ ਦਿੰਦੀ ਓ ਨੂੰ ਚਲੇ ਜਾਣਗੇ ਤੇ ਦੇਖੋ ਜੂੂਰ ਸੈਬ ਜਿਨਾ ਨੂੰ, ਦੇੇਖੋ ਐ ਛੁੱਟੀਆ ਤੇ ਦੇਖੋ ਐਵੇਂ ਬੀਤ ਗਿਆ ਨੇ
ਅੱਛਾ, ਆ ਹ ਹਾਂਜੀ ਐ ਤੇ ਐ ਛੁੱਟੀਆ ਸਾਰੀਆ ਬੀਤ ਗੇਆ ਹੂੰ
ਨਾਨੀ ਕਾਰ ਨੇ ਜੜੇ ਵੇ ਓਧਰ ਰੈੰਦੇ ਨੀ ਬੱਚੇ ਮਨ ਨੀ ਲੱਗਦਾ ਕੇਉਕਿ ਭਾਬੀ ਵੀ ਭਾਬੀ ਵੀ ਪੇਕੇ ਗਏ ਦੇ ਨੇ, ਫੇਰ ਬੱਚੇ ਕੈੰਣੇ ਹਾਂ ਬੱਚੇ ਵੀ ਗੇ ਦੇ ਨੇ ਫੇਰ ਬੱਚੇਆ ਦਾ ਮੱਨ ਨੀ ਲੱਗਦਾ, ਕੈੰਦੇ ਅਸੀ ਨੀ ਜਾਣਾ ਨਾਨੀ ਘੱਰ ਮੈ ਕੇਆ ਚਲੋ ਕੋਈ ਗੱਲ ਨੀ
ਹਾਂਜੀ ਨਈ ਲੱਗਦਾ ਬੱਚੇਆ ਦਾ ਮੱਨ
ਤੁਸੀ ਸੁਣਾਓ, ਤੁਸੀਂ ਜ਼ੂਰ ਸੈਬ ਜਾ ਰੇ ਓ
ਹਜ਼ੂਰ ਸੈਬ, ਹਾਂਜੀ ਦੇਖੋ ਸਲਾ ਤੇ ਬਣਦੀ ਪਿਏ, ਹਜ਼ੂਰ ਸੈਬ ਵੀ ਦੀਵਾਲੀ ਕੋਣੀ ਸਲਾ ਬਣਦੀ ਏ ਜਾਦਾਤਰ ਤੇ, ਅੱਗੇ-ਪਿੱਛੇ ਤੇ ਘੱਟ-ਵੱਧ ਈ ਬਣਦੀ ਏ
ਹਾਂਜੀ ਓ ਨਾ, ਸਾਡੇ ਘੱਰ ਓ ਮੁੰਡਾ ਆਯਾ ਸੀ ਤੇ ਟਿਕਟਾ ਦਾ ਕੈੰਦਾ ਪੇਆ ਸੀ ਟਿਕਟਾਂ ਕਰਾ ਦੀ ਓ ਨਾ ਤੁਵਾਡਾ ਨਾਮ ਵੀ ਲੈ ਰਰਆ ਸੀਗਾ
ਅੱਛਾ-ਅੱਛਾ
ਹਾਂਜੀ, ਤੇ ਮੈਂ ਕੇਆ ਚਲੋ ਪੁੱਛਾਗੀ
ਹਾਂਜੀ-ਹਾਂਜੀ ਸੋਚ ਤੇ ਰੇਆ, ਇਸ ਵਾਰੀ ਓਧਰ ਜਾਈਏ ਹਜ਼ੂਰ ਸੈਬ ਵਾਲੀ ਸੈਡ ਪੈਲੇ ਤਾਂ ਖੈਰ ਮੈਂ ਗਈ ਹੋਈ ਆ ਪੈਲੇੇ ਵੀ ਓਧਰ ਹੁਣ ਵੀ ਆਪਾ ਸੋਚ ਰੇਆ, ਕੇਉਕਿ ਪਿਛਲੀ ਵਾਰ ਆਪਾ ਪਟਨਾ ਸੈਬ ਗੇ ਸੀ ਨਾ
ਅੱਛਾ ਤੁਸੀਂ ਪਟਨਾ ਸੈਬ ਹੋ ਆਏ ਓ
ਹਾਂਜੀ-ਹਾਂਜੀ ਭੈਣ ਜੀ ਅਸੀਂਪਟਨਾ ਸੈਬ
ਚਾ, ਅੱਛਾ ਦਰਸ਼ਨ ਕੱਰ ਆਏ ਓ ਤੁਸੀ ਪਟਨਾ ਸੈਬ ਦੇ ਚਲੋ ਵਧੀਆ ਇਸ ਵਾਰ ਤੁਸੀਂ ਹਜ਼ੂਰ ਸੈਬ ਜਾਓ ਗੇ ਚਲੋ ਵਧੀਆ ਵੈਸੇ ਸਾਡੀ ਵੀ ਸਲਾ ਬਾਣ ਰੀ ਏ ਤੇ ਓ ਦੱਸਦੇ ਪੇਸੀ ਓ ਕੈਰੇ ਸੀ ਓ ਭੈਣ ਜੀ ਨੇ ਜਾਣੈ
ਤੇ ਓਨਾਂ ਦੀ ਪੂਰੀ ਫੈਮਿਲੀ ਜਾ ਰਿਏ, ਤੇ ਤੁਸੀ ਵੀ ਚੱਲੋ ਨਾਲ ਮੈਂ ਕੇਆ ਚਲੋ ਮੈਂ ਪੁੱਛਾਗੀ ਤੇ ਤਵਾਡਾ ਫੋਨ ਆ ਈ ਗੇਆ ਦੇਖੋ ਚਲੋ, ਐਸੇ ਭਾਣੇ ਗੱਲ ਵੀ ਓਗੀ ੲੈਸ ਟੋਪਿਕ ਤੇ
ਹਾਂਜੀ-ਹਾਂਜੀ
ਹਾਂ, ਤੇ ਜੁਆ ਪਟਨਾ ਸੈਬ ਚ ਗਏ ਓ ਪਿਛਲੇ-ਪਿਛਲੇ ਸਾਲ ਗਏ ਸੀ, ਪਟਨਾ ਸੈਬ
ਹਾਂਜੀ ਪਿਛਲੇ ਸਾਲ ਈ ਗਈ ਸੀ ਮੈ
ਮੈ ਨੀ ਗਈ ਜੀ ਪਟਨਾ ਸੈਬ
ਅੱਛਾ ਭੈਣ ਜੀ, ਜਾਓ ਤੁਸੀ ਪਟਨਾ ਸੈਬ ਬੋਤ ਬੋਤ ਆਨੰਦ ਆਦਾ ਓਥੇ ਜਾਣ ਦਾ ਵੀ, ਜਿਵੇਂ ਹਜ਼ੂਰ ਸੈਬ ਆਨੰਦ ਆਦਾ ਓ ਤੇ ਪਟਨਾ ਸੈਬ ਵੀ ਓਨਾ ਈ ਆਨਦ ਆਦਾ ਤਵਾਨੂੰ ਓ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਤੇ ਓ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਏ ਏਕ ਜਨਮ ਤ ਦੀ ਧਰਤੀ ਗੁਰੂ ਗੋਬਿੰਦ ਸਿੰਘ ਜੀ, ਤੇ ਏਕ ਲਾਸਟ ਸਮੇਂ ਦੀ ਹੈਗੀ ਏ ਹਨਾ ਪੱਠ ਪਟਨਾ ਸਾਹਿਬ ਚ ਜਨਮ ਹੋਇਆ ਸੀ ਤੇ ਹਜ਼ੂਰ ਸਾਹਿਬ ਵਿੱਚ ਹਾਂਜ ਜੀ ਉਹ ਉਹਨਾਂ ਦੇ ਲਾਸਟ ਦਿਨ ਹਜ਼ੂਰ ਸਾਹਿਬ ਵਿੱਚ ਤੇ ਅਸੀ ਉਹਨਾਂ ਨੇ ਉੱਥੇ ਬਿਤਾਏ ਸੀ
ਹਾਂਜੀ ਤੇ ਉਹ ਪਟਨਾ ਸਾਹਿਬ ਚ ਹੋਰ ਵੀ ਗੁਰਦਆਰੇ ਜਿਸ ਤਰ੍ਹਾਂ ਹਜ਼ੂਰ ਸਾਹਿਬ ਚ ਕਿੰਨੇ ਹੀ ਗੁਰਦੁਆਰੇ ਨੇ ਜੇ ਚ ਦਰਸ਼ਨ ਕਰਨ ਜਾਈਦੇ ਨੇ
ਹਾਂਜੀ ਹਾਂਜੀ ਭੈਣ ਜੀ
ਸਾਹਿਬ ਚ ਇੱਕ ਹੀ ਗੁਰਦੁਆਰਾ ਯਾ ਹੋਰ ਵੀ ਗੁਰਦੁਆਰੇ ਨੇ
ਨਹੀਂ ਭੈਣ ਜੀ ਬਹੁਤ ਗੁਰਦੁਆਰੇ ਨੇ ਪਹਿਲੇ ਤੇ ਸਭਤੋਂ ਪਹਿਲੇ ਅਸੀਂ ਸਟੇਸ਼ਨ ਤੇ ਉਤਰਾਂਗੇ ਪਾਟਲੀ ਪੁੁੱਤ ਸਟੇਸ਼ਨ ਹੈਗਾ ਉੱਥੇ ਉਤਰਨੇ ਆ ਫੇਰ ਆਪਾਂ ਪਹਿਲੇ ਤੇ ਗਏ ਸੀ ਅਹ ਸੱਚਖੰਡ ਗੁਰਦੁਆਰਾ ਸਾਹਿਬ ਹੀ ਗਏ ਸੀ ਬਈ ਅਸੀ ਕਿਹਾ ਚਲੋ ਸਾਨੂੰ ਸ਼ਾਇਦ ਉੱ ਥੇ ਕਮਰੇ ਮਿਲ ਜਾਣ ਥੋੜ੍ਹਾ ਕਮਰਿਆਂ ਦੀ ਦਿੱਕਤ ਹੋਂਦੀ ਹੈ ਨਾ ਮਿਲਣ ਦੀ ਪਹਿਲੇ ਆਪਾਂ ਉੱਥੇ ਗਏ ਸੀ ਫੇਰ ਅਸੀਂ ਅੱਗੇ ਫੇਰ ਸਾਨੂੰ ਉੱਧਰ ਸੱਚਖੰਡ ਜਿੱਧਰ ਹੈਗਾ ਸੀ ਉੱਧਰ ਤੇ ਸਾਨੂੰ ਕਮਰਾ ਮਿਲਿਆ ਨਹੀਂ ਭੈਣ ਜੀ ਫੇਰ ਅੱਗੇ ਗੁਰਦੁਆਰਾ ਹੈਗਾ ਬਾਲ ਲੀਲਾ ਬਹੁਤ ਵਧੀਆ ਗੁਰਦੁਆਰਾ ਹੈ ਭੈਣ ਜੀ ਤੁਸੀਂ ਦੇਖੋਗੇ ਤੁਹਾਡਾ ਮਨ ਖੁਸ਼ ਹੋਏਗਾ ਕਮਰੇ ਵੀ ਬਹੁਤ ਅੱਛੇ ਨੇ ਗੁਰਦੁਆਰੇ ਦੇ ਗੁਰਦੁਆਰਾ ਵੀ ਬਹੁਤ ਹੀ ਅੱਛਾ ਬਣਾਇਆ ਦਾ ਉਹਨਾਂ ਨੇ ਤੁਸੀਂ ਜਾਓ ਤਾਂ ਸਹੀ ਇੱਕ ਵਾਰੀ ਹਾਂਜੀ
ਪੈਸਿਲਿਟੀ ਹੋਂਦੀ ਏ ਉੱਥੇ ਆਪਣਾ
ਸਾਰੀ ਫੈਸਿਲਿਟੀ ਹੈਗੀ ਹੈ ਅਟ ਹਾਂਜੀ ਹਾਂਜੀ ਬਹੁਤ ਅੱਛੇ ਕਮਰੇ ਨੇ ਇੱਕ ਬੈੱਡ ਡਬਲ ਬੈੱਡ ਹੁੰਦਾ ਇੱਕ ਨਾਲ ਸਿੰਗਲ ਬੈੱਡ ਦਿੱ ਨੇ ਨਾਲ ਬਾਥਰੂਮ ਹੈਗਾ ਅਟੈਚ ਨਾਲ ਏ ਸੀ ਲੱਗੇ ਹੋਏ ਨੇ ਕਮਰੇ ਦੇ ਵਿੱਚ ਅੱਛੇ ਨੇ ਕਮਰੇ ਕੋਈ ਐਸੀ ਗੱਲ ਨਹੀਂ ਹੈਗੀ ਭੈਣ ਜੀ ਬਹੁਤ ਅੱਛੇ ਕਮਰੇ ਨੇ ਹਾਂਜੀ ਚੌਵੀ ਹਾਂਜੀ ਚੌਵੀ ਘੰ ਟੇ ਲੰਗਰ ਉੱਤਰ ਲੰਗਰ ਦੀ ਸੁਵਿਧਾ ਵੀ ਹੈਗੀ ਹੈ ਬਾਲ ਲੀਲਾ ਗੁਰੂ ਦੁਆਰੇ ਬਹੁਤ ਅੱਛਾ ਗੁਰਦੁਆਰਾ ਹੈ
ਉੱਥੇ ਬਾਹਰ ਦੀ ਸੰਗਤ ਪੰਜਾਬ ਦੀ ਸੰਗਤ ਤੇ ਕਾਫ਼ੀ ਜਾਂਦੀ ਹੋਨੀ ਹੈ
ਹਾਂਜੀ ਹਾਂਜੀ ਬਹੁਤ ਸੰਗਤ ਹੈ ਭੈਣ ਜੀ ਪਹਿਲੇ ਤੇ ਤੁਸੀਂ ਸਵੇਰੇ ਉੱਠ ਕਿ ਗੁਰਦੁਆ ਨਾਹ ਧੋ ਕੇ ਗੁਰਦੁਆਰੇ ਜਦੋਂ ਮੱਥਾ ਟੇਕਨ ਜਾਓਗੇ ਨਾ ਗੋਬਾਲ ਲੀਲਾ ਗੁਰਦੁਆਰੇ ਥੱਲੇ ਉਹਨਾਂ ਨੇ ਜਿੱਥੇ ਗੁਰਦੁਆਰਾ ਬਣਾਇਆ ਹੋਇਆ ਵੇ ਉੱਥੇ ਤੁਹਾਨੂੰ ਸਵੇਰੇ ਸਵੇਰੇ ਪੂੜੀਆਂ ਛੋਲਿਆਂ ਦਾ ਪ੍ਰਸ਼ਾਦ ਮਿਲਦੈ
ਅੱਛਾ
ਡੇਲੀ ਹਾਂ ਉਹ ਡੇਲੀ ਪੂੜੀਆਂ ਛੋਲਿਆਂ ਦਾ ਪ੍ਰਸ਼ਾਦ ਦਿੰਦੇ ਨੇ ਕਿਉਂਕਿ ਉੱਧਰ ਦੀ ਰਾਣੀ ਦੀ ਗੋਦੀ ਵਿੱਚ ਗੁਰੂ ਗੋਬਿੰਦ ਸਿੰਘ ਨੇ ਜਾ ਕੇ ਕਿਹਾ ਸੀ ਨਾ ਕਿ ਮੈਂ ਆ ਗਿਆ ਵਾਂ ਮਿਨੂੰ ਪ੍ਰਸ਼ਾਦ ਖਵਾਓ ਉਹ ਪ ਰਾਣੀ ਨੇ ਪੂੜੀਆਂ ਛੋਲੇ ਬਣਾਏ ਹੋਏ ਸੀ ਨਾ ਤੇ ਬਸ ਉਹ ਤ ਓਦੋਂ ਦੀ ਰੀਤ ਚੱਲਦੀ ਪੀ ਹੈ ਉੱਥੇ ਪ੍ਰਸਾ਼ਦ ਹੀ ਸਵੇਰੇ ਤੁਹਾਨੂੰ ਪੂੜੀਆਂ ਛੋਲਿਆਂ ਦਾ ਮਿਲਣਾ ਗੁੜ ਦੁਆਰੇ ਚ
ਅੱਛਾ
ਹਾਂਜੀ
ਹੂੰ, ਅੱਛਾ।
ਹੋਰ ਵੀ ਬੜੇ ਗੁਰਦੁਆਰੇ ਨੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਕੋਈ ਕੰਗਨ ਘਾਟ ਏ। ਕੋਈ ਹਾਂਡੀ ਸਹਿ ਬੇ, ਗਊ ਘਾਟ ਏ ਬਹੁਤ ਗੁਰਦੁਆਰੇ
ਅੱਛਾ, ਮਤਲਬ ਕਾਫ਼ੀ ਗੁਰਦੁਆਰੇ ਨੇ ਉੱਥੇ ਅੱਛਾ। ਨਹੀਂ, ਦੇਖੋ ਹੁਣ ਤੁਸੀਂ ਦੱਸ ਦਿਓ ਨਾ ਹੁਣ ਮੇਰਾ ਮਨ ਹੋ ਰਿਹਾ ਕਿ ਅਸੀਂ ਪਟਨਾ ਸਾਹਿਬ ਵੀ ਜਾਈਏ। ਚਲੋ ਇੱਕ ਵਾਰੀ ਬਾਬਾ ਸਾਨੂੰ ਹਜ਼ੂਰ ਸਾਹਿਬ ਲੈ ਜਾਵੇ, ਇਸ ਵਾਰ ਦਰਸ਼ਨ ਕਰੀਏ। ਤੇ ਅਗਲੇ ਸਾਲ ਤੁਸੀਂ ਬਣਾ ਲੈਨਾ, ਸਲਾਹ ਸਾਡੇ ਨਾਲ ਪਟਨਾ ਸਾਹਿਬ ਚੱਲੋਗੇ ਨਾਲ।
ਹਾਂਜੀ-ਹਾਂਜੀ, ਜਰੂਰ ਕਿਉਂ ਨੀ।
ਹੁਣ ਦੇਖੋ ਤੁਸੀਂ ਗੱਲਾਂ ਸੁਣਾਈਏ ਨਾ ਹੁਣ ਮੇਰਾ ਮਨ ਕਰਰਿਆ ਮੈਂ ਹੁਣੇ ਹੀ ਉੱਧਰ ਪਹੁੰਚ ਜਾਵਾਂ।
ਹਾਂਜੀ-ਹਾਂਜੀ ਭੈਣ ਜੀ ਬਸ ਹਾਂ। ਫਿਰ ਦਿਲ ਕਰਦਾ ਵੇ ਵੀ ਅਸੀਂ ਵੀ ਜਾਈਏ ਫਟਾ-ਫਟ ਵੇਖ ਖੀਏ ਬਹੁਤ- ਬਹੁਤ ਗੁਰਦੁਆਰੇ ਨੇ ਉੱਧਰ ਤੁਹਾਨੂੰ ਦੱਸਦੀ ਪਿਆ। ਕੰਗਨ ਘਾਟ ਏ ਜਿੱਥੇ ਬਾਬਾ ਜੀ ਨੇ ਆਪਣਾ ਕੰਗਣ ਸੁੱਟਤਾ ਸੀ ਮਾਤਾ ਜੀ ਨੇ ਫਿਰ ਪੁੱਛਿਆ ਸੀ ਕੰਗਣ ਕਿੱਥੇ ਵੇ ਤੁਹਾਡਾ ਫੇਿਰ ਉਹਨਾਂ ਨੇ ਦੂਜਾ ਕੰਗਣ ਵੀ ਉ ਉੱਥੇ ਸੁੱਟ ਤਾਂ ਵੀ ਆਪਾਂ ਉੱਥੇ ਸੁਟਿਆ ਸੀ। ਇੱਕ ਹਾਂਡੀ ਸਾਹਿਬ ਗੁਰਦੁਆਰਾ ਹੈ ਉੱਥੇ ਬਾਬਾ ਜੀ ਦੇ ਛੋਟੇ-ਛੋਟੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਨੇ ਗੁਰੂ ਗੋਬਿੰਦ ਸਿੰਘ ਸਿੰਘ ਜੀ ਜਦੋਂ ਬਾਲ ਅਵਸਥਾ ਚ ਸੀ ਉਨਾਂ ਦੇ ਬਿਲਕੁਲ ਛੋਟੇ-ਛੋਟੇ ਪੈਰਾਂ ਦੇ ਨਿਸ਼ਾਨ ਉੱਥੇ ਲੱਗੇ ਹੋਏ ਨੇ ਹਾਂਡੀ ਸਾਹਿਬ ਗੁਰਦੁਆਰੇ।
ਅੱਛਾ, ਬਹੁਤ ਵਧੀਆ ਆਪਣਾ ਮਤਲਬ ਦੇਖਣਾ ਚਾਹੀਦਾ ਸਾਨੂੰ ਬੱਚਿਆਂ ਨੂੰ ਲਿਜਾਣਾ ਚਾਹੀਦਾ ਨਾਲ ਕਿ ਬੱਚੇ ਵੀ ਦੇਖਣ ਨੀ ਬੱਚਿਆਂ ਨੂੰ ਪਤਾ ਚੱਲਦਾ ਆਪਣਾ
ਬਿਲਕੁਲ ਜੀ ਬਿਲਕੁਲ, ਬੱਚਿਆਂ ਨੂੰ ਆਪਣਾ ਇਤਿਹਾਸ ਸਾਡੇ ਗੁਰੂਆਂ ਦੇ ਬਾਰੇ ਪਤਾ ਚੱਲੇਗਾ।
ਇੱਧਰ-ਉੱਧਰ ਜਿਵੇਂ ਲੋਕੀ ਜਾਂਦੇ ਨੇ ਕਿੰਨੇ ਪਹਾੜੀਆਂ-ਪੂੜੀਆਂ ਤੇ ਆ ਕੁਛ ਐਸੀ ਸਾਨੂੰ ਸਗੋਂ ਬਚਿਆ ਨੂੰ ਗੁਰਦੁਆਰੇ ਲੈ ਕੇ ਜਾਣਾ ਚਾਹੀਦਾ ਜਿਸ ਤਰ ਅ ਆਨੰਦਪੁਰ ਸਾਹਿਬ ਹੋ ਗਿਆ ਫਤ ਫਤਿਹਗੜ੍ਹ ਸਾਹਿਬ ਹੋ ਗਿਆ ਗੁਰਦੁਆਰਾ ਤੇ ਜਿਵੇਂ ਹਜ਼ੂਰ ਸਾਹਿਬ। ਚਲੋ ਤੇ ਦੀਵਾਲੀ ਨੇ ਜੋ ਸਾਡੇ ਨੇੜੇ-ਤੇੜੇ ਨੇ ਸਾਨੂੰ ਜ਼ਰੂਰ ਜਾਣਾ ਚਾਹੀਦਾ ਬੱਚ ਬੱਚਿਆਂ, ਹਾਂਜੀ ਬੱਚਿਆਂ ਨੂੰ ਪਤਾ ਚੱਲਦਾ ਆਪਣਾ ਗੁਰੂਆਂ ਬਾਰੇ ਪਤਾ ਚੱਲਦਾ ਏ।
ਹਾਂਜੀ, ਅਨੰਦਪੁਰ ਸਾਹਿਬ ਹੋ ਗਿਆ, ਇੱਧਰ ਸਰਹੰਦ ਦੇ ਗੁਰਦੁਆਰੇ ਹੋ ਗਏ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਚਾਹੀਦਾ ਸਾਨੂੰ ਅਸੀਂ ਨਹੀਂ ਜੋੜਾਂਗੇ ਤਾਂ ਕੌਣ ਦੱਸੇਗਾ ਸਾਡੇ ਬੱਚਿਆਂ ਨੂੰ ਸਾਡੇ
ਨਾਲਗ ਨਾ ਅੱਜ-ਕੱਲ੍ਹ ਬੱਚੇ ਬੜੇ ਦੂਰ ਹੋਰੇ, ਬੱਚਿਆਂ ਨੂੰ ਪੁੱਛੋ ਨਾ ਬੱਚਿਆਂ ਨੂੰ ਕੁੱਛ ਪਤਾ ਹੀ ਨਹੀਂ ਹੁੰਦਾ।
ਹਾਂਜੀ-ਹਾਂਜੀ।
ਕੋਈ ਨੀ ਬਣਾਨੇ ਆ ਇਸ ਵਾਰੀ ਹੁਣ ਓਧਰ ਹੋ ਆਈਏ ਨਾ ਹਜ਼ੂਰ ਸਾਹਿਬ, ਚਲੋ ਫਿਰ ਅੱਗੇ ਵੇਖਾਂਗੇ। ਹਾਂਜੀ, ਚਲੋ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ-ਹਾਂਜੀ ਭੈਣ ਜੀ, ਠੀਕ ਹੈ ਸਤਿ ਸ਼੍ਰੀ ਅਕਾਲ।